ਹੈਂ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
ਕੀ ਹਾਲ ਚਾਲ ਹੈ?
ਵਧੀਆ- ਵਧੀਆ ਤੁਸੀਂ ਸੁਣਾਓ?
ਵਧੀਆ ਜੀ, ਕੀ ਕਰ ਰਹੇ ਸੀ?
ਬਸ ਬੈਠੇ ਸੀਗੇ।
ਅੱਛਾ ਜੀ, ਮੈਂ ਵੀ ਬਸ ਬੈਠੀ ਹੋਈ ਆ। ਹੁਣ ਸੋਣ ਦਾ ਤਾਂ ਹਲੇ ਕੁੱਛ ਪਤਾ ਨੀ ਕੰਮ ਕਰ ਰੇ ਬਸ ਬੈਠੇ।
ਹਾਂਜੀ ਹਾਂਜੀ, ਹਾਂਜੀ ਰੋਟੀ ਵਗੈਰਾ ਖਾ ਲਈ ਐ ਬੱਚੇ ਸੋ ਗੇ ਐ।
ਹਾਂਜੀ ਹਾਂਜੀ ਹਾਂਜੀ। ਤੇ ਅੱਜ ਆਪਾਂ ਨਾ ਜੰਕ ਫੂਡ ਤੇ ਗੱਲ ਕਰਦੇ ਆ।
ਹਾਂਜੀ, ਜੰਕ ਫੂਡ ਤੇ ਕਰੋ ਹਾਂਜੀ ਤੁਸੀਂ ਦੱਸੋ?
ਜੰਕ ਫੂਡ ਦੇਖੋ ਖਾਣਾ ਵੈਸੇ ਤਾਂ ਬਹੁਤ ਗ਼ਲਤ ਐ ਜੀ।
ਹਾਂਜੀ ਏ ਤਾਂ ਹਾਨੀ,
ਹਾਂ ਆਹ ਪੀਜ਼ਾ ਬਰਗਰ ਬਹੁਤ ਜ਼ਿਆਦਾ ਗ਼ਲਤ ਚੀਜ਼ਾਂ ਐ ਖਾਣੀਆਂ ਬੱਚਿਆਂ ਲਈ ਤਾਂ ਬਹੁਤ ਨੁਕਸਾਨ ਐ ਸਾਰਾ ਤਾਂ ਏ ਮੈਦੇ ਦਾ ਬਣਿਆ ਹੁੰਦਾ। ਹਨਾ ਓ ਪੀਜ਼ਾ ਤਾਂ, ਹਾਂਜੀ, ਬੱਚੇ ਐ ਚੀਜ਼ ਨੀ ਸੋਚਦੇ ਬਿਲਕੁੱਲ ਤੇ ਪੀਜ਼ਾ ਤਾਂ ਵੈਸੇ ਈ ਓ ਬਿਲਕੁੱਲ ਈ ਮੈਦਾ ਹੁੰਦਾ ਉਹਨੂੰ ਜਦੋਂ ਖਾਂਦੇ ਆ ਆਪਾਂ ਕਿੱਦਾਂ ਹਨਾ ਓ, ਬਹੁਤ ਖ਼ਰਾਬ ਚੀਜ਼ ਐ ਓ।
ਹਾਂਜੀ, ਏ ਤਾਂ ਦੇਖੋ ਛਾਤੀ ਤੇ ਜਾ ਕੇ ਜੰਮ ਜਾਂਦਾ ਮੈਦਾ। ਬੱਚਿਆਂ ਦਾ ਦੇਖੋ ਹਾਲ। ਹਾਂਜੀ, ਬੱਚਿਆਂ ਦੇ ਵੀ ਅੰਦਰ ਜੰਮਦਾ ਔਰ ਇਹਨੂੰ ਨਾ ਮਤਲਬ ਕੇ ਸਾਡਾ ਜਿਹੜਾ ਸਰੀਰ ਐ। ਅੱਛਾ, ਪਚਾਂਦਾ ਵੀ ਬੋ ਟਾਈਮ ਬਾਅਦ ਐ ਮੈਦੇ ਨੂੰ।
ਹਾਂਜੀ ਹਾਂਜੀ, ਏ ਤਾਂ ਬਹੁਤ ਜ਼ਿਆਦਾ ਗੱਲ ਪਹਿਲੇ ਟਾਈਮ ਦੀ ਤੇ ਲੋਕ ਕਹਿੰਦੇ ਵੱਡੇ ਵੀ ਕਿ ਇਹ ਪਚਾਂਦਾ ਵੀ ਨੀ ਐ ਜਲਦੀ।
ਹਾਂ, ਜਲਦੀ ਨੀ ਕਈ ਤਾਂ ਨਾਲ ਨਾਲ ਨਾ ਇਸਦੇ ਕੋਲਡ ਡਰਿੰਕ ਵਗੈਰਾ ਵੀ ਪੀ ਲੈਂਦੇ ਆ ਠੰਡੇ ਵੀ ਪੀ ਲੈਂਦੇ ਆ ਦੇਖੋ।
ਓ ਤਾਂ ਹੋਰ ਜ਼ਿਆਦਾ ਖ਼ਰਾਬ ਕਰਦਾ ਹਾਂਜੀ ਹਾਂਜੀ ਹਾਂਜੀ ਬਿਲਕੁਲ। ਮਨਚੂਰੀਅਨ ਤੁਸੀਂ ਦੇਖ ਲੋ ਮਨਚੂਰੀਅਨ ਦੀ ਗ੍ਰੇਵੀ ਪਤਾ ਨੀ ਕਿਹੜੇ ਤਰੀਕੇ ਨਾਲ ਇਹਨਾਂ ਨੇ ਬਣਾਈ ਹੁੰਦੀ। ਗੰਦੀ ਜੀ ਕਿੱਦਾਂ ਹਨਾ ਉਹ ਲੱਗਦੀ ਐ ਦੇਖ ਕੇ ਈ ਉਹਨੂੰ ਕਿੱਦਾਂ ਪਰ ਫਿਰ ਵੀ ਸਵਾਦ ਲੱਗਦਾ।
ਸੁਆਦ ਲੱਗਦਾ ਜੇ ਤੁਸੀਂ ਦੇਖੋ? ਜੇ ਅਸੀਂ ਜੰਕ ਫੂਡ ਕੁੱਛ ਆਪਣਾ ਬੱਚਿਆਂ ਨੂੰ ਘਰ ਬਣਾ ਕੇ ਦੇ ਦਈਏ ਬੱਚਿਆਂ ਨੂੰ ਪਸੰਦ ਨੀ ਆਏਗਾ।
ਓ ਨਈ ਆਂਦਾ ਹਾਂਜੀ ਹਾਂਜੀ ਹਾਂਜੀ ਬਿਲਕੁਲ।
ਬਾਹਰੋਂ ਲਿਆਓ ਓਹੀ ਖਾਓ।
ਇਹਦੇ ਨਾਲ ਦੇਖੋ ਤੁਸੀਂ ਮੋਟਾਪਾ ਕਿੰਨਾ ਜ਼ਿਆਦਾ ਵੱਧਦਾ ਹੁਣ। ਏ ਕਾਰਨ ਸਭ ਤੋਂ ਜ਼ਿਆਦਾ ਮੋਟਾਪੇ ਦਾ ਮੈਦਾ ਖਾਣਾ ਜਿਹੜਾ ਸਾਰਾ ਦਿਨ ਅਹ ਜਿਹੜੇ ਬਾਹਰ ਭਟੂਰੇ ਚਣੇ ਵੀ ਬਣਦੇ ਐ ਜਿਹੜੇ ਛੋਲੇ ਐ ਵੀ ਭਟੂਰੇ ਵੀ ਸਾਰੇ ਮੈਦੇ ਦੇ ਈ ਹੁੰਦੇ।
ਹਾਂਜੀ, ਭਟੂਰੇ ਵੀ ਦੇਖੋ ਬਾਹਰ ਦੀ। ਕੋਈ ਵੀ ਰੋਟੀ ਵੀ ਐ ਨਾ ਚਾਹੇ ਜੰਕ ਫੂਡ ਵੀ ਐ ਰੋਟੀ ਵੀ ਕੋਈ ਸਫਾਈ ਨਾਲ ਥੋੜ੍ਹੀ ਬਣਾਈ ਜਾਂਦੀ ਐ ਜੰਕ ਫੂਡ ਤਾਂ ਛੋੜੋ।
ਥੋੜ੍ਹੀ ਬਣਦੀ ਐ ਰੋਟੀ ਚ ਵੀ ਕਿਤੇ ਦੇਖੋਗੇ ਕਿ ਤੁਸੀਂ ਰੋਟੀ ਕਿੱਦਾਂ ਖਾਓ ਤੇ ਕਿੱਦਾਂ ਖਿੱਚੀ ਜਾਂਦੀ ਓ ਮੈਦੇ ਦੀ ਹੁੰਦੀ।
ਹਾਂ, ਅੱਧਾ ਰੋਟੀ ਆ ਦੋਨੋ ਮਿਕਸ ਮਿਲਾਵਟ ਹੁੰਦੀ ਐ ਰੋਟੀ ਰੋਟੀ ਔਰ ਮੈਦਾ ਦੋਨੋ ਮਿਲਾਵਟ।
ਹਾਂਜੀ ਹਾਂਜੀ ਬਿਲਕੁਲ। ਅੱਛਾ, ਇੰਨੀਆਂ ਕੈਲਰੀਜ਼ ਹੁੰਦੀਆਂ ਇਹਦੇ ਚ ਹਨਾ ਕਿੰਨਾ ਸਾਰਾ ਬਿਮਾਰੀ ਦਾ ਘਰ ਐ ਏ। ਜਿਹੜਾ ਫਾਸਟ ਫੂਡ ਆ ਜੰਕ। ਹਾਂਜੀ ਹਾਂਜੀ, ਅੱਧਾ ਤਾਂ ਬੰਦਾ ਐ ਹਾਂਜੀ ਤਾਂਹੀ ਬਿਮਾਰ ਇੰਨੇ ਰਹਿੰਦੇ ਹੁਣ।
ਹੋਰ ਬੱਚਿਆਂ ਦਾ ਈ ਐ ਰੋਟੀ ਤੇ ਵੀ ਉਹਨਾਂ ਨੂੰ ਰੋਟੀ ਨਾ ਮਿਲੇ ਫਾਸਟ ਫੂਡ ਮਿਲ ਜਾਏ ਨਾ।
ਫਾਸਟ ਫੂਡ ਹਾਂਜੀ ਹਾਂਜੀ ਹਰ ਘਰ ਚ ਜੀ ਹਰ ਘਰ। ਏਹੀਏ ਫਾਸਟ ਫੂਡ ਬੱਚਿਆਂ ਨੂੰ ਦੇ ਦੋ ਇੱਕ ਸਾਈਡ ਰੋਟੀ ਰੱਖ ਦੋ ਉਹ ਤੁਸੀਂ ਉਹ ਨੀ ਖਾਣਗੇ ਰੋਟੀ, ਉਹ ਫਾਸਟ ਫੂਡ ਵੱਲ ਜਾਣਗੇ ਅਸੀਂ ਤਾਂ ਇਹ ਖਾਣਾ, ਨਾ -ਨਾ- ਨਾ ਅੱਛਾ ਫੇਰ ਹੈ ਵੀ ਇਏਦਾਂ ਦਾ ਕਿ ਇਕ ਵਾਰ ਏਦੇ ਮੂੰਹ ਚੜ ਜਾਵੇ ਨਾ, ਫੇਰ ਚਾਹੇ ਬੰਦਾ ਬੱਚਿਆਂ ਨੂੰ ਰੋਜ ਖਵਾ ਦੋ। ਖਾਣਗੇ! ਅੱਕਦੇ ਨੀ, ਰੋਟੀ ਤੋਂ ਅੱਕ ਜਾਂਦੇ ਸਬਜ਼ੀਆਂ ਤੋਂ
ਫਿੰਗਰ ਫਰਾਈਜ਼ ਹੈ, ਫਿੰਗਰ ਫਰਾਈਜ਼ ਕਹਿਗੇ ਉਹ ਮੰਗਾਲੋ, ਬਰਗਰ ਮੰਗਾਲੋ, ਅੱਜ- ਕੱਲ੍ਹ ਜਿਹੜੇ ਗੰਦੇ ਜੇ ਮੋਮੋ ਚੜੇ ਹੋਏ ਆ ਬੱਚਿਆਂ ਦੇ ਮੂੰਹ ਤੇ, ਮੋਮੋ ਲਿਆਓ ਹ ਨਿਰਾ ਹੀ ਗੰਦ ਹੈ, ਮੈਂ ਕਹਿ ਰੀ ਅਸੀਂ ਮਨਾ ਵੀ ਕਰਦੇ ਹਾਂ
ਕੇ ਏਦਾਂ ਉਲਟੀ ਆਉਂਦੀ ਹੈ ਹੁਣ ਤਾਂ ਦੇਖ ਕੇ
ਆਹੋ ਤਾਂ ਦੇਖੀ ਜਾਂਦੀ ਹੈ ਮੈਨੂੰ, ਸਹੀ ਗੱਲ ਹੈ। ਪਰ ਬੱਚੇ ਕਿੱਥੇ ਮੰਨਦੇ ਓਹੀ ਖਾਣਾ ਤੁਹਾਨੂੰ ਨੀ ਪਸੰਦ ਤੁਸੀਂ ਨਾ ਖਾਓ, ਅਸੀਂ ਤਾਂ ਖਾ ਲਾਂਗੇ ਸਾਡੇ ਵਾਸਤੇ ਮੰਗਾਓ।
ਬਰਾਊਨ, ਉਹੀ ਘਿਓ- ਘਿਓ ਖਾਓ। ਘਰ ਦਾ ਦੁੱਧ, ਦਹੀਂ ਹਨਾ ਮੱਖਣ ਇੰਨਾ ਕੁਛ ਖਾਣ ਲਈ ਹੈ ਫੇਰ ਵੀ ਆਮ ਫਾਸਟ ਫੂਡ ਵਾਲੀ-
ਨਹੀਂ ਜੀ ਬੱਚੇ ਕਿੱਥੇ ਪੀਂਦੇ ਆ ਸਾਡੇ ਬੱਚੇ ਤਾਂ ਦੁੱਧ ਵੀ ਨੀ ਪੀਂਦੇ ਤੁਸੀਂ ਮੰਨੋਗੇ ਨੀ ਦੁੱਧ ਨਹੀ ਪੀਂਦੇ ਜੇ ਮਤਲਬ ਗੁੱਸਾ ਕਰਕੇ ਇਹਨਾਂ ਨੂੰ ਦੁੱਧ ਦਓ ਨਾ ਤੇ ਦੁੱਧ ਵਿੱਚ ਮਲਾਈ ਆ ਜੇ, ਥੋੜਾ ਜਿਹਾ ਟੁਕੜਾ ਮਲਾਈ ਆ ਜੇ ਜੇ ਅੰਦਰ ਚਲ ਜੇ ਫਿਰ ਤਾਂ ਸੰਗੇ ਵੀ ਉਗਲਾਂ ਪਾ- ਪਾ ਕੇ ਉਲਟੀਆਂ- -ਕਰ ਦੇਣਗੇ। ਦੁੱਧ ਮਲਾਈ ਤਾਂ ਖਾਂਦੇ ਨਹੀਂ- ਓਰ ਮੈਂ ਕਿਹਾ, ਅੱਸੀ ਹੁੰਦੇ ਸੀ ਅੱਸੀਂ ਤਾਂ ਮਲਾਈ ਬਹੁਤ ਖਾਂਦੇ ਸੀ। ਹੋਰ ਦੁੱਧ ਆਉਂਦੀ ਸੀ। ਬਲਕਿ ਮੈਂ ਖਾ ਲੈਂਦੀ ਆ ਮੇਰੇ ਬੱਚੇ ਨਹੀ ਖਾਂਦੇ ਮਲਾਈ।
ਮਲਾਈ ਮੈਂ ਵੀ ਨੀ ਖਾਂਦੀ ਦੁੱਧ 'ਚ ਨਹੀ ਮੈਂ ਖਾਂਦੀ ਏਦਾਂ ਤਾਂ ਫੇਰ ਵੀ ਰੋਟੀ ਨਾਲ ਖਾ ਲੈਂਦੇ ਬਟ ਦੁੱਧ 'ਚ ਨੀ ਮੈਨੂੰ ਨਾ ਚੰਗੀ ਲੱਗਦੀ ਆਉਣੀ ਵੈਸੇ ਦਹੀਂ, ਮ ਮੱਖਣ, ਮੱਖਣ ਵੀ ਮੈਨੂੰ ਬਹੁਤ ਵਧੀਆ ਲੱਗਦਾ ਚਿੱਟਾ ਜਿਹੜਾ ਘਰ-
ਹਾਂ, ਹਾਂਜੀ ਨਹੀਂ -ਨਹੀਂ ਉਹ ਈ ਪਰ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪਸੰਦ। ਬੱਚਿਆਂ ਨੂੰ ਨਾ ਜਿਹੜਾ ਬਾਹਰੋ ਅਮੂਲ ਦਾ ਨੀ ਆਉਂਦਾ ਜਿਹੜੀ ਟਿੱਕੀ ਜਿਹੀ ਆਉਂਦੀ ਹੈ ਇੱਕ ਅਮੂਲ ਦੀ- ਨਮਕ ਵਾਲੀ ਹਾਂ- ਹਾਂ- ਹਾਂ ਹੋਰ ਉਹ ਖਾਣਗੇ ਕੀ ਇਹ ਸਵਾਦ ਹੈ।
ਹਾਂਜੀ ਉਹ
ਆਲੂ ਦੇ ਪਰੌਂਠੇ ਮੰਗਵਾਓ ਨਾ ਜੇ ਘਰ ਦਾ ਮੱਖਣ ਘਿਓ ਹੈ ਉਹ ਨੀ ਨਹੀਂ ਨੀ ਬਾਹਰੋਂ ਮੰਗਵਾਓ ਉਹ ਟਿੱਕੀ ਜਾਦਾ ਸਵਾਦ ਹੈ ਅਮੂਲ ਦੀ ਟਿੱਕੀ ਲਿਆਓ ਭੱਜਦੇ ਜਾਣਗੇ ਮੇਰਾ ਮੁੰਡਾ ਤਾਂ ਹੋਰ ਲੈ ਕੇ ਆਉਂਦਾ ਮੈਂ ਕਿਹਾ ਨਹੀਂ ਘਰ ਤਾਂ ਮੈਂ ਕਹਿੰਦੀ ਘਿਓ ਪਿਆ ਉਹ ਪਾਓ ਪਰੌਂਠਿਆਂ ਉੱਪਰ ਆਲੂ ਦੇ ਪਰੌਂਠਿਆਂ ਤੇ ਨਾ -ਨਾ -ਨਾ ਉਹ ਨਈ ਉਹ ਵਾਲਾ ਮੱਖਣ ਜਿਆਦਾ ਸੁਵਾਦ ਦਿੰਦਾ।
ਤਾਂ ਇਹਦੇ ਨਾਲ ਆਹ ਚੀਜ਼ਾਂ ਨਾਲ ਪੇਟ ਦੀਆਂ ਸਭ ਤੋਂ ਜ਼ਿਆਦਾ ਬਿਮਾਰੀਆਂ ਅੱਜ- ਕੱਲ ਲੱਗਦੀਆਂ ਆ ਲੀਵਰ ਫੈਟੀ ਹਨਾ ਆ ਸਾਰੀਆਂ ਚੀਜ਼ਾਂ ਜੰਕ ਫੂਡ ਨਾਲ ਹੋ ਰਹੀਆਂ।
ਬੱਚਿਆਂ ਦੇ ਵੀ ਲੀਵਰਾਂ ਵਿੱਚ ਦੇਖੋ ਜੋ ਨੁਕਸਾਨ ਹੋਇਆ ਹੋਇਆ ਦੇਖੋ।
ਲੀਵਰਾਂ 'ਚ ਲੀਵਰ ਦਾ ਤਾਂ ਕੰਮ ਹੀ ਬਹੁਤ ਚੱਲ ਪਿਆ ਹੁਣ, ਹਰ ਜਣੇ -ਖਣੇ ਬੰਦੇ ਨੂੰ ਲੀਵਰ ਦੀ ਪ੍ਰੋਬਲਮ ਹੈ ਹੁਣ। ਪੱਚਦਾ ਹੀ ਕੁਛ ਨੀ ਹੈ ਫੇਰ ਉਹ ਕਿਉਂਕਿ ਹਾਂ ਬਾਹਰ ਦੀਆਂ ਚੀਜ਼ਾਂ ਖਾਣੀਆਂ ਤੇ ਫੇਰ ਹੋਣਾ ਹੀ- -ਉਹ ਚੀਜ਼ਾਂ-
ਹਾਂ, ਬੱਚਿਆਂ ਨੇ ਕਿਹੜਾ ਸੁਣਿਆ ਉਹਨਾਂ ਨੂੰ ਤਾਂ- ਕਹਿਣਾ ਕਿ ਅਸੀਂ ਤਾਂ, ਬਾਹਰ ਦਾ ਹੀ ਖਾਣਾ ਘਰ ਦਾ ਖਾਣਾ ਹੀ ਨਹੀ ਹੈ ਕੁੱਝ
ਹਾਂਜੀ ਖਾਣੀਆਂ ਨੇ ਫਿਰ ਜਾਣਾ ਰੋਜ਼ ਹਰ ਰੋਜ਼ ਬਾਹਰ ਰੇਹੜੀਆਂ ਰੂੜੀਆਂ ਵਾਲੇਆਂ ਤਾਂ ਚੰਗੇ ਹਨਾ ਲਾਈ ਹੋਏ ਇਹਨਾਂ ਨੇ ਤਾਂ ਪੀਜ਼ਿਆਂ ਪੂਜਿਆਂ ਦੇ ਬਹੁਤ ਚਲਦਾ ਪਿਆ
ਤੁਸੀਂ ਦੇਖੋ ਨਾ ਸ਼ਾਮੀ ਤੁਸੀਂ ਸੱਤ ਵਜੇ ਤੋਂ ਬਾਅਦ ਦੇਖਿਆ ਕਰੋ ਬਾਜ਼ਾਰ ਜਿਹੜਾ
ਬਾਜ਼ਾਰ ਹਾਂਜੀ ਇਹ ਤਾਂ ਮੰਨੀ ਗੱਲ ਬਹੁਤ ਸੱਤ ਵਜੇ ਤੋਂ ਬਾਅਦ ਲੋਕੀ ਬੈਠਦੇ ਨੀ ਘਰ ਬਾਹਰ ਖਾਣ ਪੀਣ ਤੁਰੇ ਰਹਿੰਦੇ ਆ ਰੋਜ਼ ਨੀ ਚਲੋ ਖਾਓ ਸਵਾਦ ਤਾਂ ਦੇਖੋ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਪਰ ਖਾਓ ਹਫ਼ਤੇ ਚ ਇੱਕ ਅੱਧੀ ਵਾਰ
ਹਾਂ ਮਹੀਨੇ ਚ ਦੋ ਤਿੰਨ ਵਾਰ ਖਾ ਲੋ ਹੁਣ ਜੇ ਤੁਸੀਂ ਕੋਲ ਹਫ਼ਤੇ ਜ ਤਿੰਨ ਚਾਰ ਚਲੇ ਜਾਣ ਵੈਸੇ ਅਸੀਂ ਕਦੇ ਜਾਂਦੇ ਹਾਂ ਨਾ ਬਾਜ਼ਾਰ ਦੇਖੋ ਦਿਨੇ ਤੱਕ ਕੋਈ ਨਿਕਲਦਾ ਨੀ ਗਰਮੀ ਕਰਕੇ ਸ਼ਾਮੀ ਇਸ ਤ ਉਸ ਤੋਂ ਬਾਅਦ ਬਾਜ਼ਾਰ ਜਾਓ ਜੋ ਰੌਣਕਾਂ ਖਾਣ ਪੀਣ ਚ ਜਿਆਦਾ ਲੱਗੀਆਂ ਹੁੰਦੀਆਂ
ਨਹੀਂ ਸਹੀ ਗੱਲ ਹੈ ਖਾਣ ਪੀਣ ਦੀ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਗਈ ਹੈ ਬਸ ਇਹੀ ਹੈ ਕਿ ਘੱਟ ਖਾਣਾ ਚਾਹੀਦਾ ਹਮੇਸ਼ਾ ਹਨਾ ਥੋੜ੍ਹਾ ਜਿਹਾ ਆਪਣੇ ਸਰੀਰ ਦਾ ਖਿਆਲ ਰੱਖੋ ਕਿਉਂਕਿ ਬ ਬਥੇਰੇ ਕੰਮ ਕਾਰ ਵੀ ਕਰਨੇ ਬੱਚਿਆਂ ਨੇ ਪੜ੍ਹਨਾ ਵੀ ਐ ਜਿਹੜੇ ਆ ਪੇਟ ਪੂਟ ਦੀ ਦਿੱਕਤਾਂ ਕਾਰਨ ਦੇਖੋ ਹਾਂ
ਤ ਪੂਰੀ ਜ਼ਿੰਦਗੀ ਹ ਬੱਚੇ ਤਾਂ ਸਟਾਰਟ ਹੀ ਹੋਏ ਆ ਪੂਰੀ ਲਾਈਫ ਪਈ ਪੂਰੀ ਜ਼ਿੰਦਗੀ
ਪੂਰੀ ਲਾਈਫ ਪਈ ਹੈ ਇਹੀ ਤਾਂ ਸਮਝਾਉਦੇ ਘਰ ਦੇ ਸਾਰਿਆਂ ਦੇ ਕਿ ਥੋੜ੍ਹਾ ਜਿਹਾ ਖਾਣ ਪੀਣ ਦਾ ਸਿਹਤ ਦਾ ਆਪਣੀ ਦਾ ਪਹਿਲੇ ਧਿਆਨ ਰੱਖੋ ਸਭ ਤੋਂ ਪਹਿਲੇ
ਹਾਂਜੀ ਪਰ ਬੱਚੇ ਆਖੇ ਕਿੱਥੇ ਲੱਗਦੇ ਹੈ ਕੁਛ ਨੀ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲੋ ਅੱਜ ਕੱਲ੍ਹ ਬੱਚਿਆਂ ਨੇ ਕੁੱਛ ਤੇ ਹੁਣ ਛੁੱਟੀਆਂ ਪਈਆਂ ਸੀ ਤੁਸੀਂ ਮੰਨੋਗੇ ਨੀ ਘਰ ਮਹਿਮਾਨ ਵੀ ਆ ਗਏ ਤਾਂ ਫਿਰ ਉਹਨਾਂ ਨੂੰ ਵੀ ਖਵਾਉਣਾ ਪੈਂਦਾ ਸੀਗਾ ਫਿਰ ਬੱਚੇ ਵੀ ਸਾਡੇ ਤੁਹਾਨੂੰ ਪਤਾ ਬੱਚਿਆਂ ਨੂੰ ਹੋਰ
ਉਹ ਤਾਂ ਫੇਰ ਹੋਰ ਮੌਜਾਂ ਲੱਗ ਜਾਂਦੀਆਂ
ਬੱਚਿਆਂ ਦੀਆਂ ਆਪਣੀਆਂ ਮੌਜਾਂ ਕਹਿੰਦੇ ਨੇ ਕੋਲਡ ਡਰਿੰਕ ਲਿਆਓ ਅਸੀਂ ਵੀ ਪੀਵਾਂਗੇ ਜੀ ਫਿਰ ਜਿਧਰ ਹੋਗਾ ਤੇ ਇਹ ਪਹਿਲਾਾਂ ਮਹਿਮਾਨ ਤਾਂ ਸਾਡੇ ਬੱਚੇ ਹੀ ਹੈ ਕੋਈ ਮਹਿਮਾਨ ਆਏ ਨਾ ਸਾਡੇ ਬੱਚੇ ਤਾਂ ਮਹਿਮਾਨ ਪਹਿਲਾਂ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਬਾਅਦ ਚ ਪੈਲ ਇਹਨਾਂ ਨੂੰ ਦੋ
ਸਹੀ ਗੱਲ ਹੈ ਇਹ ਤਾਂ ਸਾਰਿਆਂ ਦੇ ਘਰਾਂ ਚ ਹੀ ਹੈ ਜੀ ਕੋਈ ਆ ਜਾਵੇ ਘਰ ਤੇ ਬੱਚੇ ਨਾਲ ਆਪਣਾ ਖਾਣਾ ਪੀਣਾ ਉਹਨਾ ਦਾ ਤਾਂ ਨਾਲ ਹੀ ਹੁੰਦਾ।
ਮਹਿਮਾਨ ਤਾਂ ਇੱਕ ਚੀਜ਼ ਕਹਿਦੇ ਆ ਦੋ ਚੀਜ਼ਾਂ ਇਹ ਕਹਿ ਦਿੰਦੇ ਆ ਬ ਬੱਚੇ ਉਹ ਕਹਿਣਗੇ ਚਲੋ ਬਰਗਰ ਵੀ ਲਿਆਓ ਤੇ ਬੱਚੇ ਕਹਿਣਗੇ ਚੌਮਿਨ ਵੀ ਲਿਆਓ ਫਿੰਗਰ ਫਰਾਈ ਤੁਸੀ ਵੀ ਲਿਆਓ ਫਿਰ ਬੱਚਾ ਦੇਖੋ ਤਾਂ ਬੰਦਾ ਤਾਂ ਉਹਨਾਂ ਸਾਹਮਣੇ ਕੁਛ ਨੀ ਕਹਿ ਸਕਦਾ ਠੀਕ ਹ ਠੀਕ ਹ ਯਾਰ ਆ ਨੀ ਕਹਿੰਦੇ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਵੀ ਤੇਜ ਆ ਬੱਚਿਆਂ ਨੂੰ ਕੁਛ ਕਹੋ ਵੀ ਮੂੰਹ ਤੇ ਗੱਲਾਂ ਸੁ ਲੈਂਦੇ
ਹਾਂ ਹਾਂ ਹਾਂ
ਤੇ ਬੱਚੇ ਬੜੇ ਤੇਜ਼ ਹਨ
ਅੱਜ ਕੱਲ੍ਹ ਤਾਂ ਜ ਬਹੁਤ ਜ਼ਿਆਦਾ ਕੰਮ ਚੱਲ ਪਿਆ ਤੇਜ ਤਾਂ ਬਹੁਤ ਬੱਚੇ ਖਾਣ ਪੀਣ ਚ ਬਾਹਰ ਦਾ ਨਿੱਕੇ ਨਿੱਕੇ ਹੀ ਆ ਮੇਰਾ ਛੋਟਾ ਜਿਹਾ ਇਹਨੂੰ ਦਿਖਾ ਲਿਆ ਦੋ ਕੁਛ ਬਾਹਰੋਂ ਬਰਗਰ ਨਜ਼ਰ ਆ ਜਾਵੇ ਰੋਟੀ ਨੀ ਖਾਏਗਾ।
ਹਾਂ ਬੱਚਿਆਂ ਦਾ ਤਾਂ ਇਹੀ ਹੈ ਮੈਂ ਕਿਹਾ ਜੀ ਕੁਛ ਲਿਆ।
ਛੋਟੇ ਛੋਟਿਆਂ ਦਾ ਹੀ ਇਹੀ ਹਾਲ ਹੈ ਜਿੰਨਾ ਮਰਜ਼ੀ ਰੋਕ ਲਓ ਤੁਸੀਂ ਹਟਦੇ ਹੀ ਨਹੀਂ
ਨਹੀਂ ਆਦੇ ਬੱਚੇ ਨੀ ਪੀਂਦੇ ਅੱਜ ਕੱਲ ਉਹ ਜੀਰਾ ਲੋਹਰੀ ਜੀਰਾ
ਉਹ ਬਹੁਤ ਚੁੱਲਿਆ ਉਹ ਹੋਰ
ਉਹ ਬੱਚਿਆਂ ਦਾ ਤਾਂ ਉਹੀ ਹਾਂ ਉਹਦੇ ਡੱਬੇ ਲਿਆਣੇ ਨੇ ਕਿ ਬਸ ਇਹੀ ਪੀਂਦੇ ਰਹੋ ਰੋਟੀ ਨਾ ਖਾਓ ਮੰਮੀ ਇਹੀ ਪੀ ਲਾਂਗੇ।
ਖਾਣਗੇ ਉਹ ਕੋਈ ਬਾਹਰੋਂ ਬਰਗਰ- ਬੁਰਗਰ ਤੇ ਨਾਲ ਪੀਣਗੇ ਲਹੋਰੀ ਜੀਰਾ। ਕੋਲਡ ਡਰਿੰਕ ਕੋਕ ਵੀ ਚਾਹੀ- ਦੀ ਹੈ ਨਾਲ ਹਾਂ ਸਾਰਾ ਕੁਛ- ਸਾਰਾ ਕੁਛ ਚ- ਚਾਹੀਦਾ ਨਾਲ, ਤੇ-
ਹੁੰ ਹਾਂ ਠੀ ਸੀ ਦੇਖਣ ਨੂੰ ਹੋਂਦਾ।
ਹ ਹਾਂ
ਸਿਹਤਾਂ ਕੀ ਦੇਖਣੀਆਂ ਮਤ ਅੱਜ ਕੱਲ ਲੋਕ ਸਵਾਦ ਹੀ ਦੇਖਦੇ।
ਕੱਲ ਤਾਂ ਬੱਚਿਆਂ ਨੂੰ ਬਸ ਚਸਕੇ ਚੜੇ ਹੋਏ।
ਹੁੰ ਖਾ- ਖਾ ਕੇ ਵੀ ਦੇਖੋ ਬੱਚਿਆਂ ਦੀ ਫੇਰ ਸਿਹਤਾਂ ਵੀ ਖ਼ਰਾਬ ਹੈ, ਦੇਖੋ। ਪਹਿਲਾਂ ਬਿਨਾਂ ਖਾਸ ਕਰਕੇ ਬੱਚਿਆਂ ਦੀ ਹਾਈਟਾਂ ਵੀ ਵੱਧ ਜਾਂਦੀਆਂ ਸੀ। ਹੁਣ ਇਹ ਗ਼ਲਤ ਖਾਣ- ਪਾਣ ਹੋ ਗਿਆ।
ਹਾਂਜੀ ਬਹੁਤ ਹੁਣ ਤਾਂ ਹਾਂ।
ਬੱਚਿਆਂ ਦੀ ਹਾਈਟਾਂ ਵੀ ਨੀ ਹੈ ਦੇਖੋ ਬੱਚੇ ਵੀ ਜ਼ਿਆਦਾ ਪੰਜ, ਦੋ ਜਾਂ ਤਿੰਨ ਹੀ ਹੈ ਇਸ ਤੋਂ ਜ਼ਿਆਦਾ ਕਦ ਵੀ ਨੀ ਹੈ।
ਨਾ ਕੁੜੀਆਂ ਦਾ ਤਾਂ ਬਿਲਕੁਲ ਹੀ ਨਹੀਂ ਨਿਕਲਦਾ ਪਿਆ ਹੁਣ। ਮੇਰੇ ਟਾਈਮ ਤੇ ਵੀ ਦੇਖੋ ਤੁਸੀਂ ਮੇਰੀ ਹਾਈਟ ਵੀ ਹੈਗੀ ਹੈ। ਪੰਜ ਮੈਨੂੰ ਲੱਗਦਾ ਜ ਹੋਊ। ਗੀ ਪੰਜ ਸੱਤ, ਅੱਠ। ਤੇ ਹੁਣ ਤਾਂ ਬਿਲਕੁਲ ਹੀ ਨਿਕਲਦੇ ਹੀ ਨੀ ਕੁੜੀਆਂ ਦਾ ਕੱਦ ਨੀ-
ਹੁਣ ਪੰਜ ਦੋ ਤੇ ਹੀ ਠੱਪ। ਹੋ ਜਾਂਦਾ ਹੈ।
ਦੋ ਤੇ ਜਾਂ ਤਿੰਨ ਤੇ ਹਾਂਜੀ, ਮੁੰਡੇ ਵੀ ਬਹੁਤ ਛੋਟੇ ਰਹੀ ਜਾਂਦੇ ਅੱਜ ਕੱਲ।
ਹਾਂ ਮੁੰਡੇ ਵੀ ਉਹੀ ਹੈ ਨਾ ਫੇਰ ਗ਼ਲਤ ਖਾਣ- ਪਾਣ ਕਰਕੇ ਤਾਂ ਕੋਲ ਇਹਨਾਂ ਦਾ ਨੁਕਸਾਨ ਬੱਚਿਆਂ ਕਰ ਪਰ ਬੱਚੇ ਸਮਝ ਨੀ ਰਹੇ। ਬ-
ਹਾਂਜੀ- ਹਾਂਜੀ ਸਹੀ ਗੱਲ ਹੈ।
ਤਾਂ ਇਹਨਾਂ ਨੂੰ। ਸਾਡਾ ਦੇਖੋ ਕੰਮ ਹੈ ਸਮ ਜਾਣਾ, ਅੱਗੇ ਬੱਚੇ ਸਮ ਜਾਣ। ਤਾਂ ਉਹ ਹੈ, ਚੰਗੀ ਗੱਲ ਹੈ।
ਹਾਂ ਸਮਝਣਾ ਚਾਹੀਦਾ ਬੱਚਿਆਂ ਨੂੰ ਪੜੇ ਲਿਖੇ ਹੈ ਅੱਜ- ਕੱਲ ਪੜਦੇ ਹੈ, ਸਾਰਾ ਕੁੱਛ ਸਕੂਲਾਂ ਚ ਵੀ ਦੱਸਿਆ ਜਾਂਦਾ। ਕਿਹੜੀ ਚੀਜ਼ ਗ਼ਲਤ ਹੈ, ਕਿਹੜੀ ਸਹੀ ਹੈ ਨਾ ਪੜਾਈਆਂ ਚ ਵੀ ਆਉਂਦਾ, ਕਿਤਾਬਾਂ ਚ ਵੀ ਆਉਂਦਾ। ਸਾਰਾ ਕੁਛ, ਖਾਓ ਸਾਰਾ ਕੁਛ ਕਰੋ ਪਰ ਲਿਮਟ ਦਾ ਥੋੜਾ।
ਹਾਂ ਲੀਮੜ ਦਾ ਖਾਓ, ਹਾਂ ਸੇਤਾ ਵਧਾਓ-
ਹਾਂਜੀ- ਹਾਂਜੀ।
ਚਲੋ ਅੱਛਾ ਦੀਦੀ।
ਹਾਂਜੀ ਚਲ ਹਾਂਜੀ- ਹਾਂਜੀ ਠੀਕ ਹੈ ਜੀ ਮੈਂ ਫੇਰ ਕਰੂੰਗੀ ਹਾਂਜੀ।
ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।